ਓ ਹੈਲੋ, ਸਤਿ ਸ੍ਰੀ ਕਾਲ ਜੀ।
ਸਤਿ ਸ੍ਰੀ ਕਾਲ ਜੀ, ਕੀ ਵਧੀਆ ਤੁਸੀਂ ਸੁਣਾਓ?
ਆਪਾ ਵੀ ਵਧੀਆ, ਤੁਸੀਂ ਸੁਣਾਓ? ਆਪਾ ਤਾਂ ਬਾਹਰ ਹੀ ਆਏ ਸੀ, ਬਾਰਿਸ਼ ਆ ਰਹੀ ਸੀ ਐਥੇ।
ਐਥੇ ਵੀ ਬਰਸਾਤ ਆਂਦੀ ਪਈ, ਬੋਤ ਜਾਦਾ।
ਛੱਡਦੇ ਔ ਤੁਸੀਂ ਵੈਸੇ?
ਹਾਂਜੀ, ਹੇਡ ਦੇਨਾਂ ਵਾਂ। ਦੋਵੇਂ ਕਰ ਲੈਂਨੇ ਆ।
ਅੱਛਾ ਦੋਨੋਂ ਕਰ ਲੈਂਨੇ ਓ ਤੁੱ
ਹਾਂਜੀ।
ਹੋਰ ਸੁਣਾਓ ਜੀ ਤੁਸੀਂ?
ਵਧੀਆ, ਤੁਸੀਂ ਦੱਸੋ?
ਤੁਸੀਂ ਵੈਸੇ ਕਿ ਕਿਹੜੀ ਟੀਮ ਦੇ ਫੈਨ ਹੋ?
ਮੈਂ ਜੀ ਪੰਜਾਬ ਕਿੰਗਸ
ਅੱਛਾ-ਅੱਛਾ ਸਰਪੰਚ ਸਾਹਿਬ ਆਲੇ ਕਿੰਗ।
ਆਹੋ ਜੀ।
ਪਰ ਏਹ ਉਹ ਤਾਂ ਹਾਰ ਗਈ ਸੀ, ਬੜਾ ਗਂਦਾ ਹਾਰੀ ਏ, ਪਹਿਲੇ ਛੇ ਮੈਚ ਲਗਾਤਾਰ ਜਿੱਤ ਕੇ ਉਸ ਤੋਂ ਬਾਅਦ ਛੇ ਦੇੇ ਛੇ ਹਾਰੀ ਹੈ। ਪਤਾ ਨੀ ਕੀ ਕਰਦੀ ਪਈ ਹੈ? ਲਗਾਤਾਰ ਹੀ ਹਾਰਦੀ ਪਈ ਹੈ।
ਉਹ ਤਾਂ ਹੈਗਾ, ਪਹਿਲਾਂ ਇਨਾ, ਪਹਿਲਾਂ ਇਨਾਂ ਵਧੀਆ ਖੇਡੀ, ਬਾਅਦ ਚ ਬੜਾ ਵੇਕਾਰ ਖੇਡੀ।
ਇਸ ਵਾਰ ਐਵੇਂ ਲੱਗ ਰਿਹਾ ਸੀ ਜਾਂ, ਪੰਜਾਬ ਨੇ ਈ ਟਰੋਫੀ ਛਡਣੀ ਆ, ਪਰ ਪੰਜਾਬ ਨੇ ਪੈਲੇ ਛੇ ਮੈਚ ਲਾਏ ਤਾ ਜੀਤ ਗੇ। ਜਾਈਦਾ ਈ ਹਵਾ ਕਰਤੀ ਹੈ ਉਸ ਤੋਂ ਬਾਅਦ ਪਤਾ ਨੀ ਕਂਯੋ ਏਹ ਤਾਂ ਸਾਨੂੰ ਸਮਝ ਈ ਨਹੀਂ ਆ ਰਿਹਾ, ਪਤਾ ਨੀ ਹਰ ਦੂਜੇ ਤੀਜ਼ੀ ਬੋਲ ਤੇ ਕੈਚ ਛੱਡ ਦੇਣਗੇ, ਹਰ ਦੂਜੀ ਤੀਜੀ ਬੋਲ ਤੇ ਆਊਟ ਹੋ ਜਾਨਗੇ, ਪਤਾ ਨੀ ਕੀ ਕਰਦੇ ਨੇ?
ਫੀਲਡਿੰਗ ਵੀ ਨੀ ਹੁੰ ਹੁੰਦੀ ਇਹਨਾਂ ਕੋਲੋਂ, ਬਾਕੀ ਤੇ ਨ ਫਿਰ ਵੀ ਠੀਕ ਹੈਗੀ ਐ।
ਉਚਾ ਬੜੀ ਛੱਡਦਾ ਐ, ਸ਼ੁਸ਼ਾਂਤ ਕੈਚਪ ਬੋਹ ਜਾਦਾ, ਔਰ ਬੋਲਿੰਗ ਚ ਵੀ ਢਿੱਲੇ ਨੇ ਐ, ਕੈਚਾ ਵੀ ਛਡਦੇ ਨੇ, ਬੋਲਿੰਗ ਵੀ ਢਿੱਲੀ ਕਰਾਦੇ ਨੇ, ਪਤਾ ਨੀ ਕੀ-ਕੀ ਕਰਦੇ ਨੇ? ਪੂਰਾ ਦਿਨ। ਬੋਲਿੰਗ ਵੀ ਪੂਰੀ ਢਿੱਲੀ ਕਰਦੇ ਨੇ, ਹਰ ਬੋਲ ਤੇ ਚੋੱਕਾ ਛੱਕਾ ਕੱਚਾ ਵੀ ਬਹੁਤ ਛੱਡਦੇ ਨੇ ਬੈਟਿੰਗ ਵੀ ਲੂਜ ਹੈ, ਇਹਨਾਂ ਦੀ ਪ੍ਰਭ ਸਿਮਰਨ ਤੇ ਪ੍ਰੇੰਆਂਸ਼ ਆਰਿਏ ਚੱਲ ਜਾਣ ਤਕ ਠੀਕ ਆ ਉਸ ਤੋਂ ਬਾਅਦ ਢਿੱਲੇ ਖੇਡਦੇ ਨੇ ਪਤਾ ਨੀ ਕਿਉਂ ਇੰਨਾ ਢਿੱਲਾ ਪਤਾ ਨੀ ਕਿਉਂ ਖੇਡਦੇ ਆ ਸਾਰੇ ਇ ਨੀ ਸਾਨੂੰ ਸਮਝ ਆਉਂਦਾ ਇਹਨਾਂ ਦੀ ਬ ਬੈਟਿੰਗ ਬੋਲਿੰਗ ਦਾ ਨੀ ਸਮਝ ਆ ਰਿਹਾ ਸਾਨੂੰ ਪਹਿਲੇ ਪਿੱਛੇ ਐਂਵੇ ਕਦੋਂ ਤੁਸੀਂ ਵੇਖਿਆ, ਜਦੋਂ ਕਿ ਛੇ ਪਹਿਲੇ ਛੇ ਮੈਚ ਟੀਮ ਜਿੱਤਦੀ ਉਸ ਤੋਂ ਬਾਅਦ ਛੇ ਲਗਾਤਾਰ ਹਟਦੀ ਹੈ, ਐਵੇਂ ਅੱਜ ਤੱਕ ਕਦੇ ਨਹੀਂ ਹੋਇਆ